ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਕੈਸੇ ਹੋ ਓਕੇ- ਕੀ ਕਰਦੇ ਪਏ ਉਹ- ਹਾਂਜੀ ਕੀ ਕਹਿੰਦੇ? ਅੱਛਾ।
ਤੁਸੀਂ ਜਿਮੋ?
ਆਵਾਜ਼ ਘੱਟ ਕਰ, ਕੀ ਕਹਿੰਦੇ ਕੀ ਹੋਇਆ ਨਹੀਂ ਉਹ ਜਿੰਮਸ ਸੀਗਾ ਤੇ ਬੱਚਿਆਂ ਨੂੰ ਐਕਸਰਸਾਈਜ਼ ਕਰਾ ਰਹੀ ਸੀ ਆਵਾਜ਼ ਚੱਕੀ ਜਨਾਂ ਨੇ
ਅੱਛਾ
ਹਾਂਜੀ ਹੋਰ, ਤੁਸੀਂ ਕੀ ਕਰਦੇ।
ਬਸ ਕੁਛ ਨੀ ਬੈਠੇ ਦੇ ਆ, ਬਾਰਿਸ਼ ਪੈ ਰਹੀ ਏ ਇੱਥੇ ਤਾ ਬਹੁਤ। ਪੈ ਰਹੀ ਏ ਬਾਰਿਸ਼ ਬਹੁਤ ਜ਼ਿਆਦਾ।
ਬਰਸਾਤ ਪੈ ਰਹੀ ਏ। ਇੱਥੇ ਆਪ, ਕਦੀ ਵੀ ਬਰਸਾਤ
ਅੱਛਾ।
ਹਾਂਜੀ ਹੋਰ ਕੀ ਬਣਾਇਆ, ਕੀ ਖਾਇਆ ਅੱਜ।
ਹਲੇੇ ਤਾਂ ਕੁੱਛ ਖਾਇਆ ਨੀ, ਬਾਰਿਸ਼ ਹੀ ਦੇਖ ਰਹੀ ਆ ਬਾਹਰ ਬੈਠੀ ਹੋਈ।
ਹ
ੳ ਤੇ ਈ ਚਾ ਪੀ ਤੀ ਏ।
ਨਹੀ ਹੱਲੇ ਨੀ ਪੀਤੀ, ਹੁਣ ਪੀਆਂਗੇ, ਬੱਚੇ ਨੀ ਉਠੇ ਨਾ।
ਅੱਛਾ, ਹੋਰ ਸੁਣਾਓ। ਕੀ ਸੋਚਿਆ, ਕੀ ਬਣਾਉਣਾ ਫੇਰ ਅੱਜ ਬ੍ਰੇਕਫਾਸਟ 'ਚ।
ਹੂੰ
ਪਕੌੜੇ 'ਚ ਪਕੌੜਿਆਂ ਵਾਲਾ ਮੌਸਮ ਹੈ, ਵੈਸੇ ਤੇ।
ਆ, ਮੌਸਮ ਤੇ ਇਹੀ ਏ ਪਕੌੜਿਆਂ ਦਾ। ਕਿ ਬ੍ਰੈਡ ਪਕੌੜੇ ਨਹੀ ਬ੍ਰੈਡ ਪਕੌੜੇ ਜਾਂ ਫਿਰ ਆਲੂ ਦੇ। ਤੇ, ਪਿਆਜ ਦੇ ਪਕੌੜੇ
ਅੱਛਾ ਜੀ, ੳ ਮੈਂ ਵੀ ਬ ਬੱਚੇ ਜਿੰਮ ਕਰਾ ਰਿਹਾ ਸੀਗਾ।
ਅੱਛਾ।
ਬਸ ਜਿਮ ਜਿਮ ਕਰਾ ਰਿਹਾ, ਕਰਾਵਾ।
ਹ ਬਸ ਤੇ, ਇਹਨਾਂ ਨੂੰ ਫਿਰ ਪਕੌੜੇ ਸ਼ਕੌੜੇ ਖਵਾਓ ਜਿੰਮ ਕਰਾ -ਕਰਾ ਕੇ ਤੁਸ
ਪਕੌੜੇ ਥੋੜ੍ਹੀ ਖਾਣ ਆਉਂਦੇ ਨੇ ਤੇ, ਫਿੱਟ ਹੋਣ ਆਂਉਦੇ ਨੇ। ਇਹਨਾਂ ਨੂੰ ਤੇ, ਡਾਇਟ ਫਿਟ ਕਰਨਾ ਪੈਂਦਾ। ਹਹ ਇਹ ਤੇ ਫਿਰ, ਸਰੀਰ ਬੇਕਾਰ ਹੋ ਜਾਂਦਾ ਨਾ।
ਹਾਂਜੀ, ਹਾਂਜੀ।
ਕਿਉਂਕਿ ਅੱਛਾ ਖਾਓ, ਅੱਛਾ ਸਵਸਥ ਰਹੋ।
ਸਹੀ ਗੱਲ ਹੈ।
ਹੋਰ
ਖਾਣਾ ਪੀਣਾ ਵੀ ਚਾਹੀਦਾ, ਖਾਓਗੇ, ਪੀਓਗੇ ਨਹੀਂ ਤਾਂ ਸਰੀਰ ਕਿੱਦਾਂ ਚੱਲੂਗਾ।
ਚੰਗਾ ਚੀਜ਼ਾਂ ਖਾਓ ਨਾ ਜਿਵੇਂ ਬੁਆਇਲ ਐਗ, ਬੁਆਇਲ ਅੰਡੇ ਹੋ ਗਏ। ਉਬਲੇ ਹੋਏ ਅੰਡੇ ਹੋ ਗਏ।
ਹਾਂਜੀ, ਹਾਂਜੀ।
ਆਪਣਾ ਕਾਜੂ, ਬਦਾਮ, ਜੂਸ ਪਿਓ ਸੇਬ ਖਾਓ, ਅਨਾਰ ਖਾਓ। ੳਹ, ੳਹ ਏਨੇ ਸਰੀਰ ਦੀ ਮਿ ਸਰੀਰ ਫਿਟ ਰਹਿੰਦਾ, ਹੋਰ। ਕੋਈ ਚੱਕਰ ਹੈਗਾ, ਹੋਰ ਦੱਸੋ। ਅੱਜ ਕੱਲ ਦੇ ਬੱਚੇ ਫੇਰ ਉਹੀ ਸਈ ਗੱਲ ਨਾ ਵਿਗੜ ਗਏ ਸਾਰੇ ਬੱਚੇ।
ਆ।
ਹੂੰ,
ਚਾਉਮੀਨ ਬਰਗਰ ਇਹ ਚੀਜ਼ਾਂ ਖਾਂਦੇ ਮੋਮੋਸ ਤੇ ਇਹ ਚੀਜ਼ਾਂ ਤਾਂ ਨੁਕਸਾਨ ਦਿੰਦੀਆਂ ਨਾ ਪਰ।
ਏ ਤੇ ਹੈਗੀ ਫਿਰ ਸਰੀਰ ਵਾਸਤੇ ਨਾ ਬੇਕਾਰ ਹੁੰਦੀਆਂ ਨੇ।
ਚੰਗਾ ਚੰਗਾ ਖਾਣਾ ਚਾਹੀਦਾ ਇਹ ਕਿਆ ਵੈਸੇ ਅੱਜ ਕੱਲ ਸਭ ਜਗ੍ਹਾ ਤੇ ਮਿਲਾਵਟ ਐ ਸਾਰੀਆਂ ਸਬਜ਼ੀਆਂ ਚ ਹਰ ਚੀਜ਼ ਚ ਮਿਲਾਵਟ ਹੈ।
ਸਹੀ ਗੱਲ ਐ ਦੁੱਧ ਚ ਵੀ ਮਿਲਾਵਟ ਐ ਪਨੀਰ ਕਿ ਮਲਾਵਟ ਹੈਗੀ। ਅੱਜ ਕੱਲ੍ਹ ਤਾ ਫਿਰ ਉਹੀ ਐ ਬਸ ਡਰਾਈ ਫਰੂਟ ਖਾਓ। ਅੰਡਿਆਂ ਚ ਵੀ ਮਿਲਾਵਟ ਮੈਨੂੰ ਲੱਗਦਾ ਆਣ ਲੱਗ ਗਈ ਹੁਣ ਤੇ
ਹਾਂ।
ਹਾਂਜੀ। ਹੋਰ ਦੱਸੋ?
ਆਹ ਤੁਸੀਂ ਕਿਆ ਖਾਂਦਾ।
ਕੀ ਕਹਿੰਦੇ।
ਮੈਂ ਤੁਸੀਂ ਕਿਆ ਖਾਧਾ?
ਮੈਂ ਤੇ ਸਵੇਰੇ ਖਾਧਾ ਸੀਗਾ। ਸ਼ੇਕ ਪੀਤਾ ਸੀ ਬਣਾ ਕੇ। ਹਾਂਜੀ ਬਣਾਣਾ ਸ਼ੇਕ ਬਣਾ ਕੇ ਪੀਤਾ ਸੀਗਾ ਬਸ ਫੇਰ ਜਿੰਮ ਆਇਆ ਜਿੰਮ ਖੋਲੀ ਜਿੰਮ ਚ ਬੈਠਾ ਸੀ। ਹੁਣ ਘਰ ਜਾ ਕੇ ਖਾਵਾਂਗਾ ਅੰਡੇ ਉਬਾਲਾਂਗਾ।
ਅੱਛਾ।
ਅੱਠ ਅੰਡੇ ਉਬਾਲ ਕੇ ਖਾਵਾਂਗਾ। ਦੁਪਹਿਰੇ ਆਪਣਾ ਚਿਕਨ ਬੋਆਇਲ ਕਰਾਂਗਾ ਜਾਂ ਚਿਕਨ ਬੁਆਇਲ ਕਰਕੇ ਥੋੜੇ ਰਾਈਸ ਲੈ ਕੇ
ਹਾਂਜੀ ਬਰਿਆਨੀ
ਪਾ ਕੇ ਹਾਂਜੀ। ਬਰਿਆਨੀ ਮਤਲਬ ਬਰਿਆਨੀ ਤੇ ਅਲੱਗ ਹੋ ਗਈ ਉਹ ਤੇ ਬਸ ਚਾਵਲ ਉਬਾਲਣੇ ਆ ਖਾਲੀ ਉਬਾਲ ਕੇ ਚਿਕਨ ਨੂੰ ਖਾਲੀ ਉਬਾਲ ਕੇ ਕਾਲੀ ਮਿਰਚ ਪਾ ਕੇ ਉਹਦੇ ਵਿੱਚ ਬਾਲ ਲੈਣਾ ਫਿਰ ਓਨੂੰ।
ਅੱਛਾ ਠੀਕ ਐ ਵਧੀਆ ਫੇਰ ਤਾਂ ਹੋਰ ਸ਼ਾਮੀ
ਸ਼ਾਮੀ ਮੈਂ ਫੇਰ ਆਪਣਾ ਫਰੂਟ ਵਗੈਰਾ ਜਿ ਸੈਲਡ ਵਗੈਰਾ ਹੋ ਗਿਆ ਤੇ ਪਿਆਜ ਟਮਾਟਰ ਫੇਰ ਪ੍ਰੋਟੀਨ ਪੀ ਲਈ ਦਾ ਫਰੂਟ ਖਾ ਲਈ ਦਾ ਕੱਟ ਕੇ ਪਪੀਤਾ ਖਾ ਲਿਆ ਰੱਜ ਕੇ ਕੱਟ ਕੇ ਅਨਾਰ ਛਿਲ ਕੇ ਖਾ ਲਿਆ। ਹ
ਠੀਕ ਐ ਵਧੀਆ ਰਾਤੀ ਦਾ ਫੇਰ
ਬਸ ਰਾਤੀ ਸਲਾਦ ਵਗੈਰਾ ਖਾ ਕੇ ਰਾਤੀ ਨੀਂਦ ਆ ਜਾਂਦੀ ਵਧੀਆ। ਬਾਰ ਗਿਆਰਾਂ ਵਜੇ ਤੇ ਜਿੰਮ ਤੋਂ ਨਿਕਲੀਦਾ ਹੋਰ ਘਰ ਜਾ ਕੇ ਥੋੜਾ ਦੁੱਧ ਦਾ ਗਲਾਸ ਪੀ ਕੇ ਓਹੀ ਬਾਰਾਂ ਵਜੇ ਸੋ ਜਾਈਦਾ। ਫਿਰ ਇੱਕ ਦੋ ਤਿੰਨ ਚਾਰ ਪੰਜ ਵਜੇ ਉੱਠ ਜਾਈਦਾ। ਤੇ ਛੇ ਵਜੇ ਜਿੰਮ ਖੋਲ ਲਈ ਦੀ ਹੈ ਨਾਤ ਤੋ ਕੇ
ਫ ਰੋਜ਼ ਦਾ ਕਦੀ ਇਹ ਖਾਓ ਚੀਲੇ ਵਗੈਰਾ ਵੀ ਖਾਂਦੇ ਤੁਸੀਂ ਬਣਾ ਕੇ
ਚਿੱਲੇ ਵੀ ਖਾ ਸਕਦੇ ਆ ਪਰ ਮੀ ਮੈਨੂੰ ਪਸਦ ਨਹੀਂ ਲੱਗਦਾ ਚਿੱਲਾ ਖਾਣਾ ਚੁੱਕਰ ਤੁਸੀਂ ਖਾਂਦੇ ਹੋ
ਹਾਂ ਤੁਸੀਂ ਕਿਹੜੇ ਕਿਹੜੇ ਚੀਲੇ ਖਾਂਦੇ ਹੋ ਵੇਸਣ ਦੇ ਮੈਂ ਤੇ ਮੂੰਗ ਦੀ ਦਾ ਦਾਲ ਹੁੰਦੀ ਆ ਮੂੰਗੀ ਦੀ ਮੂੰਗੀ ਸਾਬਤ ਉਹਦੇ ਚੀਲੇ
ਠੀਕ ਆ ਵਧੀਆ ਖਾਣਾ ਚਾਹੀਦਾ
ਹਾਂ ਉਹਦੇ ਚੀਲੇ ਬਹੁਤ ਸਵਾਦ ਲੱਗਦੇ ਆ ਉਹਦੇ ਚ ਮੇਰਾ ਹੁਣਾ ਬਾਹਠ ਕਿੱਲੋ
ਤੇ ਹਾਈਟ
ਹਾਈਟ ਮੇਰੀ ਹੈ ਪੰਜ ਤਿੰਨ
ਅੱਛਾ ਠੀਕ ਹੈ ਫੇ ਬਾਠ ਸੱਤ ਪਚਪਨ ਤੱਕ ਹੋਏ ਠੀਕ ਹੈ ਪਚਪਨ ਮੈਰਿਡ ਨਮੈਰਿਡ ਆ ਫੇਰ ਤੇ ਕੋਈ ਗੱਲ ਨੀ ਫਿਰ ਠੀਕ ਹੈ ਬਸ ਚਾਰ ਪੰਜ ਕਿਲੋ ਕਟਾ ਲੋ ਬੜਾ
ਹਾਂ ਘਟਾਉਨ ਦਾ ਟੈਮ ਨੀ ਲੱਗਦਾ ਚਆ ਘਟਾਉ ਆਹ ਬਹੁਤ ਗਰਮੀ ਸੀਗੀ
ਹਮ
ਤਾਂ ਹੀ ਤਾਂ ਮਨ ਕਰ ਰਿਹਾ ਪਕੌੜੇ ਸ਼ਕੌੜੇ ਬਣਾਈਏ ਖਾਈਏ
ਇਹ ਤੇ ਹੈ ਪਕੋੜੇ
ਤੁਸੀਂ ਖਾਂਦੇ ਪਕੌੜੇ ਤੁਸੀਂ ਤਾਂ ਡਾਇਟ ਫੋਲੋ ਕਰਦੇ ਹੋਣੇ
ਮੈਂ ਕਿੱਥੇ ਖਾਂ ਸਕਦਾ ਤੁਸੀਂ ਖਵਾ ਦੋ ਖਾ ਲੈਂਨੇ ਐ ਬਣਾ ਤੁਸੀਂ ਖਾਓਗੇ ਖਾਨੇ ਆ ਆ ਖਾਣਾ ਪਿਆ
ਕੋਈ ਨੀ ਬਸ ਵਧੀਆ ਬੈਠੇ ਦੇ ਸੀ ਬਾਰਿਸ਼ ਤਾਂ ਇੰਜੋਏ ਲੈ ਰਹੇ ਸੀ ਬਹੁਤ ਹਾਂ ਬਹੁਤ ਤੇਜ਼ ਹੋ ਰਹੀ ਹੈ
ਅੱਛਾ ਜੀ,
ਸਭ ਜਗ੍ਹਾ ਮੌਸਮ ਖਰਾਬ ਹੈ ਹੁਣ
ਚਲੋ ਸ਼ੁਕਰ ਹੈ ਖਰਾਬ ਹੀ ਹੋਣਾ ਚਾਹੀਦਾ, ਗਰਮੀ ਇੰਨੀ ਪੈ ਰਹੀ ਸੀ ਨਾ ਬੰਦਾ ਪਾਗਲ ਹੋਇਆਂ ਹੀ
ਹਾਂ ਬਹੁਤ ਜਿਆਦਾ,
ਉਹੀ ਤੇ,
ਹੋਰ ਖਾਣ ਚ ਤੁਸੀਂ ਹੋਰ ਕਿਆ ਕਿਆ ਖਾਂਦੇ ਹੋ ਡੇਲੀ ਦਾ ਇਹੀਓ ਖਾਂਦੇ ਹੋ ਤੁਸੀਂ ਮੈਂ ਡੇਲੀ ਆਈਓ ਕੁਛ ਖਾਂਦੇ ਜਾਂ ਅਲੱਗ ਅਲੱਗ ਖਾਂਦੇ।
ਬਸ ਜਿੱਦਾਂ ਇਹ ਚੀਜ਼ਾਂ ਖਾ ਲਈਆਂ ਫੇਰ ਇੱਕ ਦਿਨ ਜਿੱਦਾਂ ਕੁਛ ਪਨੀਰ ਖਾ ਲਿਆ।
ਅੱਛਾ,
ਪਨੀਰ ਵਾਲੀ ਬਰਿਆਨੀ ਬਣਾ ਲਈ ਜਿੱਦਾਂ ਚਾਵਲ ਉਬਾਲ ਲਿਆ ਉਹਦੇ ਚ ਪਨੀਰ ਕੱਟ ਕੇ ਪਾ ਤਾ ਮਟਰ ਪਾ ਤੇ ਟਮਾਟਰ ਪਾ ਤਾ ਕਾਲੀ ਮਿਰਚ ਪਾ ਕੇ ਬਸ ਆਪਣਾ ਆਪ ਪਰ ਹਮ ਚੌਲ ਨੂੰ ਉਬਾਲ ਕੇ ਬਣਦੇ ਨਾ ਉਬਾਲ ਕੇ ਨਾ ਤੇਲ ਤੇ ਪਾਉਦਾ ਹੀ ਨੀ ਮੈਂ ਤੇਲ ਨੀ ਯੂਜ ਕਰਦਾ ਨਾ
ਅੱਛਾ ਕਿਆ ਪਾਉਂਦੇ ਘਿਓ
ਨਾ ਬਸ ਉਹਨੂੰ ਪਾਣੀ ਚ ਪਾ ਕੇ ਉਬਾਲ ਦੋ ਚਾਵਲ ਉਬਲ ਜਾਂਦੇ ਨੇ ਬਸ ਛੁੱਟੀ ਉਹਦੇ ਉਸ ਤੋਂ ਬਾਅਦ ਮਤਲਬ ਕਿ ਜਿੱਦਾਂ ਪਨੀਰ ਕੱਚਾ ਲਿਆਇਆ ਮੈਂ ਕੱਚੇ ਪਨੀਰ ਦੇ ਪੀਸ ਕਰਦੇ ਛੋਟੇ-ਛੋਟੇ ਪਾ ਤੇ ਵਿੱਚ ਮਟਰ-ਮਟਰ ਨੂੰ ਵੀ ਬਾਲ ਤ ਮਟਰ ਨੂੰ ਪਕਾ ਤਾ ਪਾਣੀ 'ਚ ਪਾ ਕੇ ਏਦਾਂ, ਹਰੀ ਸਬਜ਼ੀਆਂ ਪਾਣੀ ਚ ਪਾ ਕੇ ਉਬਾਲਤੀਆਂ ਸਾਰੀਆਂ। ਬਾ ਉਸ ਤੋਂ ਬਾਅਦ ਪਾਣੀ ਨੂੰ ਬਾਹਰ ਕੱਢ ਕੇ, ਸਬਜ਼ੀਆਂ ਬਾਹਰ ਕੱਢ ਕੇ, ਚੌਲਾਂ ਦੇ ਵਿੱਚ ਉਸ ਤੋਂ ਉੱਪਰ ਮ ਕਾਲੀ ਮਿਰਚ ਬਾਅਦ ਉਹਨਾਂ ਦੇ ਉੱਪਰ ਕਾਲੀ ਮਿਰਚ ਪਾ ਕੇ ਹਲਕੀ ਜਿਹੀ ਬਂਣਵਾਦੀ, ਸੋਸ ਵਗੈਰਾ ਆਂਦੀ ਗ੍ਰੀਨਸ ਚਿਲੀ ਉਹ ਪਾ ਕੇ ਉਹਨਾਂ ਨੂੰ ਖਾਲੋ।
ਅੱਛਾ।
ਬਾਸ।
ਅੱਛਾ, ਕਾਲੀਆਂ ਮਿਰਚਾਂ ਜ਼ਿਆਦਾ ਯੂਜ਼ ਕਰਦੇ ਨੇ, ਕਾਲੀਆਂ ਮਿਰਚਾਂ
ਉਹ ਟੇਸਟ ਬਣ ਜਾਂਦਾ ਨਾ ਥੋੜਾ ਕਾਲੀ ਮਿਰਚ ਨਾਲ ਠੀਕ ਵੀ ਰੈਦੀਂ ਆ, ਸਰੀਰ ਵਾਸਤੇ ਨਾ। ਜੇ ਗ੍ਰੀਨ ਮਿਰਚ ਹੋ ਗੀ, ਹਰੀ-ਹਰੀ ਮਿਰਚ ਵੀ ਠੀਕ ਆ। ਲਾਲ ਮਿਰਚ ਤੇ ਬੇਕਾਰ ਐ।
ਲਾਲ ਮਿਰਚ, ਨੁਕਸਾਨ ਵੀ ਹੁੰਦੀ ਆ।
ਉਹ ਤੇ ਬੇਕਾਰ ਹੁੰਦੀ ਏ ਲਾਲ ਮੈ ਤਾਂ ਨੀ ਖਾਦੀ।
ਹੂੰ। ਲਾਲ ਮਿਰਚ ਨੁਕਸਾਨ ਦਿੰਦੀ ਐ, ਹਰੀ ਮਿਰਚ ਖਾਂਣੀ ਚਾਈਦੀ ਏ। ਹੂੰ।
ਇੱਕ ਉਹ ਆਂਦੀ ਏ ਦੱਖਣੀ ਮਿਰਚ ਕਾਲੀ ਮਿਰਚ ਜਿੱਦਾਂ ਹੁੰਦੀ ਏ, ਉਹ ਵਾਈਟ ਅਹ
ਕਿਹੜੀ-ਕਿਹੜੀ ਐ, ਕਿਹੜੀ ਕਹਿ ਰ‌ੇ ਓ
ਜਿੱਦਾਂ ਕਾਲੀਆਂ ਮਿਰਚਾਂ ਹੁੰਦੀਆਂ। ਏਦਾਂ ਈ ਇੱਕ ਚੁੱਟੀ ਹੁੰਦੀ ਮਿਰਚ, ਉਹ ਦੱਖਣੀ ਮਿਰਚ ਕਹਿੰਦੇ, ਦੱਖਣੀ।
ਕਾਲੀ ਮਿਰਚ ਪੀਸੀ ਆਂਦੀ ਨੀ, ਪੀਸੀ-ਪਸਾਈ ਆਂਦੀ ਜਿਹੜੀ ਆ।
ਨ‌ਈ-ਨ‌ਈ, ਮੈਂ ਕਹਿਣ ਦੀ ਜਿਦਾਂ ਕਾਲੀ ਮਿਰਚ ਹੁੰਦੀ ਓ
ਕੇਵਲ ਹਾਂ-ਹਾਂ। ਅੱਛਾ ਜੀ।
ਕਰੀਮ ਜੇ ਕਲਰ ਦੀ ਹਾਂ, ਦੱਖਣੀ ਮਿਰਚ ਕਹਿੰਦੇ ਉਹਨੂੰ, ਉਹ ਬਹੁਤ ਫਾਇਦਾ ਕਰਦੀ ਐ। ਉਹ ਕਾਲੀ ਮਿਰਚ ਤੋਂ ਵੀ ਜ਼ਿਆਦਾ
ਚਲੋ ਇੱਕ ਮਿੰਟ ਮੈਂ ਇੱਕ ਮਿੰਟ ਮੈਂ ਜਿੰਮ ਕਰਾਦਾ ਬੱਚਿਆਂ ਨੂੰ ਹੈਂ, ਦੋ ਪੰਜ ਮਿੰਟ ਰੁਕ ਦੋ ਮਿੰਟ ਹੈਲੋ, ਯਾ ਤੇ ਦੋ ਮਿੰਟ ਰੁਕ ਜਾ ਬਸ। ਇੱਕ ਮਿੰਟ, ਤੁਸੀਂ ਹੋ ਗੇ ਫ੍ਰਰੀ। ਤੁਸੀਂ ਫ੍ਰੀ ਓ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੋ ਮਿੰਟ ਚ ਕਰਦਾ ਬੈਕ ਕਾਲ ਹੈ, ਠੀਕ ਏ।